ਕਿ ਹਾਲ ਚਾਲ, ਬਸ ਵਧਿਯਾ, ਤੁਸੀ ਸੁਨਾਔ ਵਧਿਯਾ, ਹੋਰ ਵਧੀਆ ਵਧੀ। ਵਧੀਆ ਸਾਰਾ ਕੁਛ।
ਚਲੋ ਵਧੀਆ ਹੀ ਚਾਹੀਦੈ। ਮੈਂ ਚਲੋ ਤੁਹਾਡੇ ਨਾਲ ਗੱਲ ਕਰਾਂ ਤੁਹਾਨੂੰ ਪਤਾ ਤੇ ਹੈ। ਮਹਿੰਗਾਈ ਕਿੰਨੀ ਹੋਈ ਦੀ ਹੈ ਯਾਰ।
ਹਹ ਮੈਂ ਤਾਂ ਆਪ ਸੋਚਦੀ ਪਈ ਸੀ। ਮੈਂ ਕਿਹਾ ਪਹਿਲਾਂ ਇਥੋ ਆਪਾਂ ਰਾਸ਼ਨ ਲੈਣ ਜਾਂਦੇ ਸੀ। ਹਹ ਤਾਂ ਦੋ ਤਿੰਨ ਹਜ਼ਾਰ ਵਿੱਚ ਪੂਰੇ ਮਹੀਨੇ ਦਾ ਰਾਸ਼ਨ ਆ ਜਾਂਦਾ
ਬਿਲਕੁਲ- ਬਿਲਕੁਲ ਹੁਣ ਤਾਂ ਏਦਾਂ ਹੋਈ ਦਾ। ਤੁਸੀਂ ਘੱਟੋ ਘੱਟ ਮਤਲਬ ਜਿੰਨੇ ਪੈਸੈ ਹੋਣ ਉਨੇ ਥੋੜ੍ਹੇ ਕਿਉਂਕਿ ਐ ਦਿਨ ਬ ਦਰ ਦਿਨ ਬ ਦਰ ਹਰ ਇੱਕ ਚੀਜ਼ ਵੱਧ ਦੀ ਜਾ ਰਹੀ ਐ। ਸਮਝ ਹੀ ਨਹੀਂ ਆ ਰਿਹਾ ਕੁਛ।
ਹਰ ਮਹੀਨੇ ਜੈ ਜਦੋਂ ਤੁਸੀ ਤੁਸੀਂ ਲੈਣ ਜਾਓ ਤਾਂ ਹੀ ਕਿਸੇ ਚੀਜ਼ ਦੇ ਰੇਟ ਵੱਧਦੇ ਹੁੰਦੇ ਐ। ਤਾਂ ਹੀ ਕਿਸੇ ਚੀਜ਼ ਦੇ ਬੰਦਾ ਤਾਂ ਪਰੇਸ਼ਾਨ ਹੀ ਹੋ ਜਾਵੇ ਕੀ ਕਰੀਏ ਕੀ ਨਾ ਕਰੀਏ।
ਕਿ ਮੈਨੂੰ ਤਾਂ ਆਪ ਬੜੀ ਟੈਂਸ਼ਨ ਹੋਈ ਪਈ ਸੀ ਮੈਂ ਕਿਹਾ ਯਾਰ ਹੁਣ ਇੰਨੀ ਮਹਿੰਗਾਈ ਹੋ ਰਹੀ ਐ ਬੱਚਿਆਂ ਦੀ ਫੀਸਾਂ ਇੰਨੀਆਂ ਮਹਿੰਗੀਆਂ ਮਹਿੰਗੀਆਂ ਹੋ ਰਹੀਆਂ ਨੇ ਸਕੂਲ ਦੇ ਖਰਚੇ ਬੜੇ ਮਹਿੰਗੇ ਹੋਏ। ਫੀਸਾਂ ਉਸ ਤੋਂ ਬਾਅਦ ਕਿਤਾਬ ਬਾ, ਬੈਗ, ਯੂਨੀਫੋਮ ਇਹਨਾਂ ਦੇ ਵਿੱਚ ਕਿੰਨੇ ਪੈਸੈ ਤਾਂ ਇਸ ਚ ਹੀ ਲੱਗ ਜਾਂਦੇ ਨੇ।
ਸਹੀ ਗੱਲ ਐ ਬਿਲਕੁਲ ਤੁਹਾਡੀ ਜਦੋਂ ਨਵਾ ਸੈਕਸ਼ਨ ਸਟਾਰਟ ਹੁੰਦਾ ਤਾਂ ਸਭ ਤੋਂ ਪਹਿਲਾਂ ਤੋਂ ਸਕੂਲ ਦੀ ਫੀਸ ਲਓ ਡਰੈਸ ਲਓ ਕਈ ਵਾਰ ਇਸ ਵਾਰ ਤਾਂ ਕੀ ਕੀਤਾ ਮੇਰੇ ਬੇਟੇ ਦੇ ਸਕੂਲ ਵੱਲੋਂ ਉਹਨੇ ਕੀ ਕੀਤਾ ਡਰੈਸ ਹੀ ਚੇਂਜ ਕਰ ਦਿੱਤੀ ਸਭ ਤੋੜ ਵੀ ਚੇਂਜ ਕਰਦੇ ਡਰੈਸ ਵੀ ਚੇਂਜ ਕਰਦੇ ਨਾਲ ਨਾਲ ੀ ਭਰੋ ਨਾਲ ਡਰੈਸਾਂ ਲਓ ਕਿਤਾਬਾਂ ਲਓ ਕਿੰਨਾ ਸਟੇਸ਼ਨਰੀ ਦਾ ਸਮਾਨ ਹੋ ਜਾਂਦਾ ਬੱਚਿਆਂ ਦਾ
ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਇਹਦੇ ਪਾਪਾ ਕਹਿੰਦੇ ਇੰਨਾ ਇਸ ਵਾਰ ਤਾਂ ਬਥੇਰਾ ਖਰਚਾ ਹੋ ਗਿਆ ਸਾਡਾ ਮੈਂ ਕਿਹਾ ਹਜੇ ਤਾਂ ਇੱਕ ਇੱਕ ਬੱਚਾ ਪੜ੍ਹਦਾ ਹੈ ਤਾਂ ਇੰਨਾ ਤੁਹਾਨੂੰ ਲੱਗਦਾ ਹੈ
ਹਮ ਸਹੀ ਗੱਲ ਹੈ ਜੇ ਇੱਕ ਬੱਚਾ ਹੈਗਾ ਤੇ ਇੰਨਾ ਜ਼ਿਆਦਾ ਦੁੱਖ ਲੱਗਦਾ ਪਿਆ ਜੇ ਦੋ ਹੁੰਦੇ ਤਾਂ
ਨਹੀਂ ਹੈ ਤਾਂ ਦੋ ਹੀ ਜਿਵੇਂ ਦੋ ਹੀ ਹੈ ਬ ਜਿਵੇਂ ਡੋਟਰ ਕਾਲਜ ਜਾਂਦੀ ਹੈ ਤਾਂ ਫਿਰ ਚਲੋ ਕਾਲਜ ਸਾਲ ਚ ਇੱਕ ਵਾਰੀ ਫੀਸ ਭਰਨੀ ਹੈ ਸਕੂਲ ਦੀ ਤਾਂ ਤੁਹਾਨੂੰ ਪਤਾ ਹੀ ਹੈ
ਹਾਂ ਹਰ ਮਹੀਨੇ ਜਾਣੀ ਹੈ ਤੇ ਨਾਲੇ ਫੀਸਾਂ ਵੀ ਹਰ ਮਹੀਨੇ ਮਹੀਨੇ ਨਾ ਵੱਧਦੀ ਜਾਂਦੀ ਪਈਆਂ ਨੇ ਇਹ ਦੇਖ ਰਹੇ ਹੋ ਤੁਸੀਂ
ਸਹੀ ਗੱਲ ਹੈ ਨਹੀਂ ਤਾਂ ਹਾਂ ਪਿਛਲੇ ਸਾਲ ਫੀਸ ਇੰਨੀ ਘੱਟ ਸੀ ਇਸ ਸਾਲ ਫਿਰ ਹਜ਼ਾਰ ਹਜ਼ਾਰ ਰੁਪਏ ਵਧਾ ਦਿੱਤੀ ਸਿੱਧਾ ਹੀ ਹਜ਼ਾਰ ਰੁਪਏ ਵਧਾ ਦਿੱਤੀ ਪਤਾ ਨੀ ਕਿਹੜੇ ਫੰਡ ਕਿਹੜਾ ਕੋਈ ਡਿਵਲਪਮੈਂਟ ਫੰਡ ਹੈ ਕੋਈ ਕਿਹੜਾ ਫੰਡ ਹੈ ਕੋਈ ਟਿਊਸ਼ਨ ਫੀ ਹੈ ਇਹ ਕਹਿੰਦੇ ਪਤਾ ਨੀ ਕੀ ਸ਼ਬਦ ਸਮਝ ਤੋ ਬਾਹਰ ਹਨ ਪਰ ਬੰਦਾ ਕੁਛ ਪੁੱਛ ਵੀ ਨਹੀਂ ਸਕਦਾ ਸਕੂਲ ਵਾਲੋਂ ਤੋਂ ਆਪ ਕੀ ਆਵਾਜ਼ ਨਹੀਂ ਆ ਰਹੀ ਜਿ ਹਾਂਜੀ। ਹੁਣ ਆਈ ਏ ਤੁਹਾਡੀ ਵਾਜ
ਮੈਂ ਕਿਹਾ ਇਹ ਤਾ ਗੱਲ ਹੈ ਕੇ ਤੁਸੀਂ ਇੱਕ ਚੀਜ਼ ਨੂੰ ਛੱਡੋ ਤੁਸੀਂ ਭਾਵੇਂ ਜਿਹੜੀ ਮਰਜ਼ੀ ਜੀ ਤੇ ਹੱਥ ਰੱਖ ਦੋ ਨਾ ਓਹ ਚੀਜ਼ ਮਹਿੰਗਾਈ ਹੋਈ ਦੀ ਏ ਤੁਸੀਂ ਸੋਨਾ ਦੇਖਿਆ?
ਉਹਨੇ ਦਾ ਤਾਂ ਰੇਟ ਦਿਨ ਬ ਦਿਨ ਆਸਮਾਨ ਨੂੰ ਛੂੰਡਾ ਪਿਆ
ਤੁਸੀਂ ਤੁਸੀਂ ਇਹ ਸੋਚੋ, ਹਾਂ ਤੁਸੀਂ ਇਹ ਸੋਚੋ ਜਦੋਂ ਤ ਸਾਡੇ ਬੱਚਿਆਂ ਦਾ ਵਿਆਹ ਹੋਣਾ ਆ ਓਦੋਂ ਤੱਕ ਕੀ ਹੋਣਾ ਆ ਸੋਨਾ ਰਹਿਣਾ ਵੀ ਹੈ ਕਿ ਨਹੀਂ
ਦੇਖੋ ਇੰਨਾ ਮਹਿੰਗਾ ਹੋ ਜਾਏਗਾ ਮੇਰੇ ਹਿਸਾਬ ਤਾਂ ਤਾਂ ਕਿਸੇ ਨੇ ਪਾਣਾ ਵੀ ਨਹੀਂ
ਕਿ ਹੁੰਦੇ ਪੀਏ, ਜਿਹੜੇ ਮਤਲਬ ਸਾਡੇ ਤੋਂ ਵੀ ਜਿਹੜੇ ਥੱਲੇ ਮਲਬੇ ਦੇਖੋ ਅਸੀਂ ਵੀ ਮਿਡਲ ਕਲਾਸ ਚੇ ਆਂਨੇ ਆਂ ਅਸੀਂ ਕਿਹੜੇ ਏੱਨੇ ਹਾਈ ਪਾਏ ਜਾਂਨੇ ਹਾਂ ਨਾ ਬਈ, ਓਹਨਾਂ ਲਈ ਕਿੰਨੀ ਜ਼ਿਆਦਾ ਬੁਰੀ ਹਾਲਤ ਹੋ ਜਾਂਦੀ ਹੈ ਬ ਥੋੜਾ ਜ ਗੌਰਰਮੈਂਟ ਇਹ ਚੀਜ਼ ਬਾਰੇ ਦੇਖਣਾ ਚਾਹੀਦਾ ਨਾ
ਕਲਾਸ ਫੈਮਲੀ ਸਭ ਤੋਂ ਜ਼ਿਆਦਾ ਪਿਸਦੀ ਹੈ ਓਹ ਦੇਵੇ ਤਾਂ ਤਾਂ ਮਰੇ ਨਾ ਦੇਵੇ ਤਾਂ ਮਰੇ।
ਬਸ ਬਸ ਬਸ, ਉਹ ਤਾਂ ਹਰ ਪਾਸੇਓ ਵਿਚਾਰੀ ਫਸੀ ਰਹਿੰਦੀ ਹੈ ਮਿਡਲ ਕਲਾਸ ਹਰ ਇੱਕ ਚੀਜ਼ ਤੋਂ ਇੰਨਾ ਇੰਨਾ ਟੈਕਸ ਵੀ ਭਰਨਾ ਹਰ ਇੱਕ ਚੀਜਾਂ ਦਾ, ਤਾਂ ਵੀ ਨੀ ਕੁੱਝ ਸਮਝ ਜਾ ਰੇਆ, ਹਰ ਏੱਕ ਚੀਜ਼ ਦਿਨ ਬ ਦਨ ਅੱਖਾਂ, ਬਾਅ ਚ ਖੋਲੋ ਚੀਜਾਂ ਪੈੱਲੇ ਮੈਂਗੀਆਂ
ਸਈ ਗੱਲ ਐ ਬ ਹੁਣ ਤੋਡੀ। ਐਂਨੀ ਜਆਦਾ ਮੈਂਗਾਈ ਦੇਖੋ ਹੁਣ ਦੇਖੋ, ਤੇਲ ਦੇ ਰੇਟ। ਡੀਜਲ ਦੇ ਰੇਟ ਬੜ ਗਏ, ਪੈਟਰੋਲ ਦੇ ਰੇਟ ਬੜ ਗਏ, ਦੁੱਧ ਦੇ ਰੇਟ ਬੜ ਗਏ। ਸਿੱਧਾ ਈ ਤਿੰਨ ਤਿੰਨ ਰੁਪਏ ਦੁੱਧ ਦੇ ਰੇਟ
ਬਿਲਕੁਲ-ਬਿਲਕੁਲ ਪਟਰੋਲ ਦੇਖੋ ਕਿੰਨਾ ਮੈਂਗਾ ਹੋ ਗੇਆ।
ਹਾਂ, ਮੇਰੇ ਹਸਬੰਡ ਕੈਂਦੇ ਇੱਕ ਦਿਨ ਮੈਂ ਤੋਂ ਵਧਾ ਕੇ ਦਲਵਾ ਕੇ ਆਇਆ ਫਿਰ ਦੋ ਦਿਨ, ਕੈਂਦੇ ਹਫ਼ਤਾ ਰੁਕ ਕੇ ਫਿਰ ਰੇਟ- ਬੜਗੇ ਕੈਰੇ ਮਤਲਬ ਮਹੀਨੇਂ ਦੋ ਬਾਰ ਤੋਂ ਪਟਰੋਲ ਰੇਟ ਹੀ ਬੜ ਗਏ ਕਿ ਮੇਰੇ ਕੋ ਘਰ ਆ ਕੇ ਬਤਾ ਰਹੇ ਕਹਿ ਰਹੇ ਕਿ ਉਸੇ ਭਈਆ ਸ ਪੱਛ ਰਹੇ ਪੈਟਰੋਲ ਵਾਇਆ ਤਾਂ ਸਲਿਪ ਦੇਖੀ ਸਲਿਪ ਮੈਂ ਜੈਸੇ ਬਤਾਇਆ ਹੋਦਾ ਇੱਕ ਲੀਟਰ ਤੇਲ ਲਟਰ ਨੇ ਕਿਹਾ ਕਹਿ ਰਹੇ ਬਕ ਭਆ ਕੋ ਕਹਿਤੇ ਫਿਰ ਰੇਟ ਬੜ ਗਏ ਉਸਨੇ ਕਹਾ ਹਾਂਜੀ, ਆਜ ਫਿਰ ਰੇਟ ਬੜ ਗਏ।
ਦੇਖੋ, ਦੇਖੋ ਸਾਡੇ ਲਈ ਕੀ ਐ, ਸਾਡੇ ਤਾਂ ਪੈਹੇ ਜਾ ਰਏ ਨੇ ਓਅਨਾ ਉਹਨਾਂ ਦਾ ਤਾਂ ਪ੍ਰੋਫਿਟ ਹੁੰਦਾ ਪੇਆ ਨਾ।
ਸਹੀ ਗੱਲ ਆ। ਪਰ, ਐ ਤਾ ਦੇਖੋ ਆ ਅਸੀ ਲੋਕਾਂ ਨੂੰ ਵੀ ਥੋੜਾ ਜੇਆ ਚੀਜ ਨੂ, ਥੋੜਾ ਆਪਾ ਧਿਆਨ ਨਾਲ ਯੂਜ ਕਰੀਏ। ਦੇਖੋ ਵੇਸਟੇਜ਼ ਵੀ ਆਪਾ ਕਿ ਕਈ ਲੋਕ ਤਾਂ ਕਿੰਨੀ ਕਰਦੇ ਨੇ। ਤੇ ਹਰ ਘਰ ਵਿੱਚ ਕਈ ਘਰਾਂ ਵਿੱਚ ਤੁਸੀ ਵੇਖੇਆ ਜਿੰਨੇ ਜਣੇ ਨੇ ਉਨੀ ਗਡੀਆਂ ਨੇ ਉਨਾਂ ਦੇ ਕੋਲ। ਪੈਲਾ ਇਵੇਂ ਥੋੜੀ ਹੁੰਦਾ ਸੀ, ਕਿ ਜਿਨੇ ਜ ਜਿੰਨੇ ਜਣੇ ਸੀਗੇ, ਓਨੀੇ ਗੱਡੀਆਂ ਹੁੰਦੀ ਸੀ। ਹੁਣ ਤਾਂ ਪੈਲਾ ਤਾਂ ਹੋ, ਏ ਜੁਆਇੰਟ ਫੈਮਿਲੀ ਹੁੰਦੀ ਸੀ। ਤੇ ਇੱਕ ਘਰ ਵਿੱਚ ਇੱਕ ਇੱਕ ਗੱਡੀ ਮਸੇ ਹੋਂਦੀ ਸੀ।
ਹਾਂ, ਹੁਣ ਤਾਂ ਏ ਹੱਲ ਅਲੱਗ- ਅਲੱਗ ਬੰਦੇ ਕੋਲ ਅਲੱਗ- ਅਲੱਗ ਗੱਡੀ ਆ। ਭਾਵੇਂ ਓ ਕਾਰ ਐ ਭਾਵੇਂ ਓ ਸਕੂਟੀ ਐ।
ਸਹੀ ਗੱਲ, ਬੱਚੇਆਂ ਕੋਲ ਈ ਦੇਖੋ ਵੱਖਰੀ- ਵੱਖਰੀ ਆਪਦੀ ਆਪਦੀ ਸਕੂਟੀ ਲੈ ਕੇ ਘੁੰਮਦੇ ਨੇ। ਆਪਾਂ ਸਾਡੇ ਟਾਈਮ ਚ ਕੇੜਾ ਆਪਾ ਪੈਦਲ ਜ ਜਿੱਥੇ ਜਾਣਾ ਪੈਦਲ ਜਾਣਾ।
ਹੋਰ ਕੀ, ਸਾਡੇ ਤਾਂ ਮਲਬ ਹੋਨ ਜਿਵੇਂ ਬੱਚੇ ਥੋੜੇ ਵੱਡੇ ਹੋ ਜਾਂਦੇ ਪੈਲਾਂ ਹੁੰਦਾ ਮੰਮਾ ਗੱਡੀ ਲੈ ਦੋ। ਹਨਾ ਮੰਮਾ ਸਕੂਟੀ ਕਢਾ
ਸਹੀ ਗੱਲ ਐ, ਓਅ ਪਤਾ ਕੀ ਹੁੰਦੈ, ਸਾਨੂੰ ਵੀ ਹੁੰਦੈ ਚਲ ਬੱਚੇ ਨੇ ਟਿਊਸ਼ਨ ਜਾਣੈ। ਤਾਂ ਪੈਦਲ ਕਿਵੇਂ ਜਾਏਗਾ? ਆਪਾਂ ਵੀ ਓ ਕਰ ਦਿੰਦੇ ਨੇ ਚੱਲ ਲੈ ਲੈ ਕੋਈ ਗੱਲ ਨੀ ਪੈਲੇ ਸਾਡੇ ਮਾਂ ਪਿਓ ਕਿੱਥੇ ਦਿਵਾਂਦੇ ਸੀ।
ਹਾਂਜੀ- ਹਾਂਜੀ।
ਓ ਹੁੰਦਾ ਹੀ ਸੀ ਫਿਰ ਬੰਦਾ ਵੀ ਬ ਜਦਵੀ ਦੇਖੋ ਓ ਆਪਾਂ ਕਰਦੇ ਹੀ ਸੀ। ਇੱਕ ਸਾਡੇ ਘਰ ਵਿੱਚ ਇੱਕ ਸਕੂਟਰ ਹੁੰਦਾ ਸੀ ਜਾਂ ਇੱਕ ਮਸੇ ਗੱਡੀ ਹੁੰਦੀ ਸੀ।
ਓਹੀ ਤੇ ਚੀਜ਼ ਐ ਨਾ, ਏਹੀ ਮੈਹੰਗਾਈਆਂ ਦਾ ਫ਼ਰਕ ਪੈਂਦਾ ਮੈਹੰਗਾਈ ਵੱਧਦੀ ਏ। ਮੈਹੰਗਾਈ ਦਾ ਕੁਛ ਸਮਝ ਨਹੀਂ ਆਂਦਾ। ਹੁਨ ਤੁਸੀ ਐ ਦੇਖੋ, ਫ੍ਰੂ ਤੁਸੀਂ ਦੇਖੀ ਸਬਜੀ ਕਿੰਨੀ ਮੈਹੰਗੀ ਹੋਈ ਦੀ ਏ।
ਜਦੋ ਜਾਓ ਕੋਈ ਚੀਜ ਲੈਣ ਜਦੋਂ ਜਾਓ ਜਦੋਂ ਜਾਓ ਤਾਂ ਹੀ ਚੀਜ਼ ਇੰਨੀ ਮੈਹੰਗੀ ਹੋਈ ਹੁੰਦੀ ਐ। ਪਤਾ ਈ ਨੀ ਲੱਗਦਾ, ਕਿਸੇ ਚੀਜ਼ ਦਾ ਠੀਕ ਹੈ ਕੀ ਨੀ
ਬਿਲਕੁਲ-ਬਿਲਕੁਲ! ਮੈਂ ਤਾਂ ਕੱਲ੍ਹ ਗਈ ਮੈਂ ਨਾ ਬੜੀ ਦੇਰ ਬਾਦ ਸਬਜ਼ੀ ਲੈਨ ਗਈ ਮੈਂ ਕਿਹਾ ਚੱਲ ਮੈਂ ਜਾਂਨੀ ਆਂ ਤੇ ਤੁਸੀਂ ਮੰਨੋਗੇ ਝੂਠ ਮੈਂ ਗਈ ਔਥੇ ਜਾ ਕੇ ਤੇ ਮੈਂ ਕਿਹਾ ਚਲੋ ਮੈਂ ਕੁਝ ਸਬਜ਼ੀ ਲੈਂਦੀ ਉੱਥੇ ਮੈਂ ਜਦੋਂ ਸਬਜ਼ੀਆਂ ਦੇ ਰੇਟ ਸੁਨੇ ਮੈਂ ਕਿਆ ਔ ਹੋ ਏ ਤਾਂ ਸਬਜ਼ੀਆਂ ਦੇ ਹਥ ਵੀ ਨੀ ਲਾਨ ਦੇਰੀ
ਸਈ ਗੱਲ ਐ ਮਹਿੰਗਾਈ ਤਾਂ ਦੇਖੋ ਸਾਰੇ ਔ ਤਾਂ ਸਾਡੇ ਕਈ ਲੋਕ ਤਾਂ ਵੇਖੋ ਵੇਖੀ ਕਰਕੇ ਐ ਕਰਕੇ ਘਰ ਵੀਚ ਈ ਆਪ ਈ ਸਬਜਿਆਂ ਉਗਾਣ ਲਗ ਗਏ
ਹਾਂ ਬਿਲਕੁਲ ਬਿਲਕੁਲ ਓ ਤਾ ਗੱਲ ਐ ਹਾਂਜੀ ਹਾਂਜੀ ਚਲੋ ਕੋਈ ਗੱਲ ਨਈ ਸਾਡਾ ਤੇ ਮੀਨਜ਼ ਏਹੀ ਹੁੰਦਾ ਕਿ ਅਸੀਂ ਥੋੜਾ ਜਿਹਾ ਵੀ ਆਪਨੇ ਤਰਫ਼ ਤੋਂ ਵੀ ਮਹਿੰਗਾਈ ਵਾਲ ਥੋੜਾ ਘੱਟ ਧਿਆਨ ਦਈਏ ਹੈਨਾ ਬਈ
ਸਈ ਗੱਲ ਐ ਤੁਆਡੀ ਆਪਾਂ ਦੇਖੋ ਆਪਦੇ ਆਪ ਜਿਵੇਂ ਆਪਾਂ ਕੀ ਕਰਦੇ ਆਂ ਇੱਕ ਜਗ੍ਹਾ ਤੇ ਜਿੱਥੇ ਜਾਣੇ ਸਾਰੀ ਫੈਮਿਲੀ ਨੇ ਸਾਰੇ ਲਗ ਅਲਗ ਜਨੇ ਜਾਦੇ ਆ ਅਲਗ-ਅਲਗ ਗੱਡੀਆਂ ਲੈ ਕੇ ਉਹ ਤਾਂ ਆਪਾਂ ਲੋਕਾਂ ਨੂੰ ਹੁਨ ਸੋਚਨਾ ਚਾਈਦਾ ਨਾ ਕਿ ਮਤਲਬ ਕਿ ਅਪ ਪਾ ਇੱਕ ਗੱਡੀ ਵਿੱਚ ਸਾਰੇ ਜਾਨੇ ਚਲੇ ਜਾਵਾਂਗੇ ਤਾ ਓਥੇ ਨਾ ਜਾਨਾ ਚਾਹੀਦਾ ਸਾਨੂੰ ਦੇਖੋ ਬੱਚਤ ਤਾਂ ਆਪਦੀ ਆਪ
ਆਪ ਬਿਲਕੁਲ-ਬਿਲਕੁਲ ਸਾਡੇ ਹੱਥ ਈ ਏ ਕਿਸੇ ਦੇ ਹੱਥ ਥੋੜੀ ਹੋਨੀ ਏ ਔ
ਆ ਤੋ ਫੇਰ ਔ ਦੇਖੋ ਚੀਜ਼ ਦਾ ਜਿੰਨਾ ਯੂਜ ਹੋਏਗਾ ਗਵਰਨਮੈਂਟ ਔ ਗੌਰਮੈਂਟ ਦੇ ਵੀ ਕੀ ਗਲਤੀ ਏ? ਔਨਾ ਨੇ ਤਾਂ ਮਹਿੰਗਾਈ ਜਿੰਨੀ ਅੱਗੋਂ ਤੋਂ ਚੀਜ਼ ਦੀ ਖਤਮ ਹੋ ਜਾਂਦੀ ਏ ਨਾ ਕਿੰਨਾ ਕ ਕੰਟਰੋਲ ਆਏਗਾ ਜੇ ਲੋਕ ਕੀ ਇਨਾ ਵੇਸਟੇਜ ਕਰੇਂਗੇਦਾ ਔ ਗੌਰਮੈਂਟ ਨੇ ਮਹਿੰਗਾਈ ਈ ਕਰਨੀ ਐ ਫੇਰ।
ਹਾਂ, ਬਾਸ ਔਦਾ ਜੇੜਾ ਔ ਜੇੜਾ ਔ ਰੂਲ ਪਾਸ ਹੋਨਾ ਹੁੰਦਾ ਔਨਾਂ ਨੇ ਅੱਗੇ ਔ ਸ਼ੇਅਰ ਕਰ ਦੇਨਾ ਹੁੰਦੈ। ਹੁਨ ਜੋ-ਜੋ ਲਿਸਟ ਦੇ ਵਿੱਚ ਚੀਜ਼ ਮਹਿੰਗਾਈ ਤੇ ਹੋਨੀ ਏ ਔ-ਔ ਚੀਜਾਂ ਨੇ ਔਨਾਂ ਨੇ ਰੇਟ ਵਧਾ ਦੇਨੇੇ ਨੇ। ਭਾਵੇਂ ਔ ਖਾਨ ਦੀ ਹੋਏ, ਭਾਵੇਂ ਔ ਲਾਨ ਦੀ ਹੋਏ, ਭਾਵੇਂ ਔ ਕਰਨ ਦੀ ਹੋਏ।
ਸਈ ਗੱਲ ਐ ਤੁਆਡੀ, ਔ ਤਾਂ ਦੇਖੋ ਆਪਾਂ ਲੋਕਾਂ ਤੇ ਵੀ ਡਿਪੈਂਡ ਕਰਦ ਆਪਾਂ ਕਿਵੇਂ ਕਰਦੇ ਆਂ ਕਿਵੇਂ ਮਹਿੰਗਾਈ ਲਈ ਆਪਾਂ ਨੂੰ ਵੀ ਕੁਝ ਕਰਨਾ ਚਾਹਿਦਾ ਦੇਖੋ
ਹਾਂਜੀ- ਹਾਂਜੀ ਬਿਲਕੁਲ। ਬਈ ਬਿਲਕੁਲ। ਅਰੇ, ਸਾਡਾ ਕੀ ਏ ਅਸੀਂ ਤੇ ਐ ਕਰਾਂਗੇ ਨਾ ਹਾਂ ਬਈ ਅਸੀਂ ਦੇਖਾਂਗੇ ਕਿ ਹਾਂ ਬੀ ਚੀਜ਼ ਮਹਿੰਗੀ ਹੋਏਗੀ ਚਲ ਕੋਈ ਗੱਲ ਨਹੀਂ ਆ ਥੋੜਾ ਘੱਟ ਹੁੰਦਾ ਰੇਟ ਤਾਂ ਅਸੀਂ ਫੇਲ ਹੋ ਲਾਂਗੇ ਸਾਡੇ ਹੱਥ ਚ ਮਹਿੰਗਾਈ ਦਾ ਘੱਟ ਕਰਨਾ ਹੀ ਹੈ ਨਾ-
ਤੇ, ਇਹ ਹੈ ਕਿ ਆਪਾਂ ਦੋਵੇਂ ਵੇਸਟ ਨਹੀਂ ਕਰਨੀ। ਚੀਜ਼ਾਂ ਨੂੰ ਜੇ ਆਪਾਂ ਵੇਸਟ ਕਰਾਂਗੇ ਤਾਂ ਦੇਖੋ ਮਹਿੰਗਾਈ ਦਾ ਵਧੇਗੀ ਵਧੇਗੀ।
ਵੱਧੇ ਜੀ ਵੱਧੇ ਬਿਲਕੁਲ -ਬਿਲਕੁਲ ਉਹੀ ਹੈ ਗਾ ਨਾ ਜਿਵੇਂ ਅਸੀਂ ਕੋਈ ਮੈਰਿਜ ਮੂਰੀਜ ਤੇ ਜਾਣਾ ਹੁੰਦਾ। ਸਾਨੂੰ ਹੁੰਦਾ ਕਿ ਸਾਡੇ ਕੋਲ ਨਵੇਂ ਕੱਪੜੇ ਨਹੀਂ ਹੈਗੇ। ਸਾਡੇ ਕੋਲ ਨਵੇਂ ਕੱਪੜੇ ਹੋਣੇ ਚਾਹੀਦੇ ਨੇ। ਹਾਂ ਅਸੀਂ ਏਦਾਂ ਕਰ ਸਕਦੇ ਹਾਂ ਜਿਦੋ ਸਾਡੇ ਪੁਰਾਣੀ ਚੀਜ਼ਾਂ ਪਈਆਂ ਨੇ ਅਸੀਂ ਉਹਨਾਂ ਨੂੰ ਯੂਜ਼ ਕਰ ਲੀਏ।
ਬਿਲਕੁਲ ਜੀ। ਉਹ ਤਾਂ ਹੈ ਹੀ, ਵੇਸਟੀਜ ਕਰਾਂਗੇ ਤਾਂ ਦੇਖੋ ਆਪ ਦਾ ਵੀ ਨੁਕਸਾਨ ਹੈ। ਔਰ ਮਹਿੰਗਾਈ ਇਨੀ ਹੋ ਰਹੀ ਹੈ ਕਿ ਆ ਅੱਗਾਾਂ ਚੱਲ ਕੇ ਆਪਾਂ ਫਿਰ ਆਪਦੇ ਬੱਚਿਆਂ ਲਈ ਕੀ ਜੋੜ ਕੇ ਰੱਖਾਂਗੇ।
ਹਾਂਜੀ -ਹਾਂਜੀ- ਹਾਂਜੀ -ਹਾਂਜੀ, ਬਿਲਕੁਲ- ਬਿਲਕੁਲ।
ਇ ਕਿੰਨੇ ਇੱਕ ਫੈਮਿਲੀ ਚ ਚਾਰ -ਚਾਰ ਬੱਚੇ ਹੁੰਦੇ ਸੀ। ਤਾਂ ਉਹ ਵੀ ਪਲ ਜਾਂਦੇ ਸੀ। ਪੜ ਵੀ ਜਾਂਦੇ ਸੀ ਵਧੀਆ।
ਹੁਣ ਤਾਂ ਇੱਕ ਨੂੰ ਪਾਲਣਾ ਬੜਾ ਮੁਸ਼ਕਿਲ ਹੋਏਦਾ ਹੈ।
ਹਾਂ ਉਹੀ ਤਾਂ ਕਹਿ ਰਹੀ ਆ ਅੱਜ ਕੱਲ੍ਹ ਸਾਨੂੰ ਇੱਕ ਜਾਂ ਦੋ ਹੁੰਦੇ ਨੇ ਬੱਚੇ ਜਾਂ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ ਹੀ ਆਪਾਂ, ਸਾਨੂੰ ਲੱਗਦਾ ਇਹਨਾਂ ਦੇ ਬਥੇਰੇ ਖਰਚੇ ਨੇ, ਆਪਾਂ ਆਪ ਹੀ ਵਧਾਏ ਆ ਉਹਨਾਂ ਦੇ ਖਰਚੇ ਵੀ
ਹਾਂਜੀ- ਹਾਂਜੀ, ਬਿਲਕੁਲ -ਬਿਲਕੁਲ ਆਪ ਹੀ ਕੀਤੇ ਨੇ ਸਾਰਾ ਕੁਛ ਅਸੀਂ ਵੀ ਆਪ ਕਰਨਾ ਚਲੋ ਜਿੱਥੇ ਤਾਂ ਬੱਚਿਆਂ ਨੂੰ ਲੋੜ ਹੈਗੀ ਹੈ। ਜਿਸ ਚੀਜ਼ ਦੀ ਉਹ ਤਾਂ ਸਾਨੂੰ ਦਵਾਉਣੀ ਹੀ ਪੈਣੀ ਹੈ। ਉਹ ਤਾਂ ਤਾਂ ਅਸੀਂ ਮਨਾ ਨਹੀਂ ਕਰਦੇ, ਹਾਂ ਜਿਹੜੀ ਕੋਈ ਫਾਲਤੂ ਹੈ ਕੋਈ ਦਾਂ ਹੈ ਹਾਂ ਜਿਹੜੀ ਕੁਛ ਹਾਂ ਜਿਹੜੀ ਕੁੱਛ ਔਦਾਂ ਏ ਅਸੀਂ ਉਹ ਤ ਕਹਿ ਸਕ ਸਕਦੇ ਹਾਂ, ਕਿ ਹਾਂ ਬ ਚਲੋ ਕੋਈ ਗੱਲ ਨੀ ਹੁਣ ਸਾਡੇ ਕੋਲ ਇਨਾ ਬਜਟ ਚ ਨਹੀਂ ਪੈ ਰਿਹਾ ਅਸੀਂ ਬਾਅਦ ਚ ਕਰ ਦਾਂਗੇ।
ਸਹੀ ਗੱਲ ਹੈ ਤੁਹਾਡੀ, ਚਲੋ ਨਹੀਂ ਵਧੀਆ ਹੈ। ਸਗੋਂ ਸਗੋਂ ਤੁਹਾਡੇ ਨਾਲ ਗੱਲ ਹੋਈ ਤਾਂ ਪਤਾ ਲੱਗ ਗਿਆ ਨਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਵੀ, ਮੈਨੂੰ ਥੋੜਾ ਜਹਾ ਪਤਾ ਵੀ ਲੱਗਦਾ ਨਾ ਸਹੀ ਗੱਲ ਹੈ।
ਯਾਰ ਕਿਸੇ ਨਾਲ ਗੱਲ ਕਰਕੇ ਥੋੜਾ ਪਤਾ ਲੱਗਦਾ ਹੈ ਕੀ, ਕਿ ਸਿਸਟਮ ਹੈ ਕਿ ਨਹੀਂ ਹੈ। ਚਲੋ ਕੋਈ ਗੱਲ ਨੀ ਹਾਂ ਜੀ ਹਾਂਜ ਜੀ, ਅਸੀਂ ਹੁਣ ਧਿਆਨ ਰੱਖ
ਬਿਲਕੁਲ-ਬਿਲਕੁਲ ਸਤਿ ਸ਼੍ਰੀ ਅਕਾਲ ਜੀ।
ਠੀਕ ਹੈ ਓਕੇ ਸਤਿ ਸ਼੍ਰੀ ਅਕਾਲ।